ਹੈ
ਜੀ, ਸਛੀ ਕਾਲ ਭੈਣਜੀ।
ਹਾਂਜੀ, ਸਛੀ ਕਾਲ ਜੀ।
ਹਾਂਜੀ, ਹੋਰ ਕਿੱਦਾਂ ਠੀਕ ਓ?
ਹਾਂਜੀ ਬਸ ਵਧੀਆ ਵੜੇ ਦਿਨਾਂ ਬਾਦ ਗੱਲ ਹੋਈ ਤੁਆਡੇ ਨਾਲ।
ਕੀ ਕਰਾਂ ਟਾਈਮ ਈ ਨੀ ਲੱਗਾ ਸੀ ਫਿਰ, ਬਿਜੀ-ਬਿਜੀ ਕੰਮ ਚ।
ਹਾਂਜੀ, ਬਸ ਤੇ ਕੀ, ਅੱਛਾ ਭਾਜੀ ਦੇ ਕੰਮ ਚ।
ਹਾਂਜੀ, ਇਹਨਾਂ ਦਾ ਈ ਕੰਮ ਲੈ ਕੇ ਹੁਨ, ਟਰਾਂਸਪੋਰਟ ਦਾ ਕੰਮ ਹੈਗਾ ਇਹਨਾਂ ਦਾ।
ਅੱਛਾ-ਅੱਛਾ, ਤੇ ਕੀ ਕਰਦੇ ਭਾਜੀ ਵੈਸੇ?
ਵੈਸੇ ਤਾਂ ਦੋ-ਤਿੰਨ ਟਰੱਕ ਹੈਗੇ ਨੇ ਆਪਨੇ, ਔਰ ਇੱਕ ਟਰਾਲਾ ਹੈਗਾ। ਜਿੱਦਾਂ, ਜਾਂ, ਅਪਨੇ ਸਮਾਨ, ਮਤਲਬ ਜਿੱਦਾਂ ਸਰਕਾਰੀ ਜੋ ਸਮਾਨ ਹੁੰਦੈ। ਆਂ, ਜਿੱਦਾਂ ਕਣਕ ਹੋ ਗੀ, ਫਰੂਟਸ ਹੋ ਗੇ, ਵੈਜੀਟੇਬਲਸ ਹੋ ਗੇ।
ਅੱਛਾ ਸਰਕਾਰੀ ਠੇਕੇ, ਜਿੱਦਾਂ ਟਾਈਪ ਦੇ, ਓਦਾਂ?
ਹਾ, ਦੋ ਜੋ ਹੈਗੇ ਨੇ, ਵੋ ਆਪਣੇ ਮਤਲਬ ਸਰਕਾਰੀ ਵਿੱਚ, ਮਤਲਬ ਬਣਾਏ ਹੋਏ ਗੇ। ਹੈਗੇ ਨੇ ਵੋ?
ਅੱਛਾ ਜੀ।
ਔਰ ਜੋ ਇੱਕ ਹੈਗਾ ਟਰਾਲਾ, ਉਹ ਆਪ ਚਲਾਂਦੇ ਨੇ ਇਹ।
ਅੱਛਾ, ਤੇ ਖੇਤੀ ਉ ਮਤਲਬ ਖੇਤੀ ਕਰਦੇ ਨੇ?
ਹਾਂਜੀ, ਖੇਤ ਤਾਂ ਮਤਲਬ ਚਲੋ ਏਦਾਂ ਹੈਗੀ ਐ, ਪਰ ਅਸੀਂ ਤਾਂ ਨਹੀਂ ਕਰਦੇ। ਹਾਂਜੀ, ਜਿੱਦਾਂ ਲੋਕ ਆਦੇ ਕਨਕ ਨਿਕਲਦਾ ਐ, ਚੌਲ ਨਿਕਲਦੇ ਨੇ ਹਨਾ। ਅ ਵੈਜੀਟੇਬਲਸ ਮਤਲਬ ਸ, ਸਬਜ਼ੀਆਂ ਹੋਗੀ, ਮਤਲਬ ਜੋ ਜੋ ਮਤਲਬ, ਸਰਕਾਰ ਜੋ ਭਰੂਗਾ ਉਹ ਮਤਲਬ, ਜਿੱਦਾਂ ਹੋ ਗਿਆ ਇੰਡੀਆ ਚ ਜਿੱਦਾਂ ਮਹਾਰਾਸ਼ਟਰ, ਕਰਨਾਟਕਾ ਮਿਲ, ਤਮਿਲਨਾਡੂ, ਇਦਾ ਮਤਲਬ ਪੂਰੇ ਆਲ ਓਵਰ ਇੰਡੀਆ ਚ
ਲੈ ਕੇ, ਅੱਛਾ ਸਮਾਨ ਪਚਾਉਂਦੇ ਹੋਣੇ। ਅੱਛਾ-ਅੱਛਾ ਜੀ।
ਉਹ ਫੇਰ ਹਾਲੇ, ਤੁਹਾਨੂੰ ਪਤਾ ਹੀ ਹੁਣ ਮੀਂਹ ਦਾ ਮੌਸਮ ਚੱਲ ਰਿਹਾ। ਕਿੱਥੇ-ਕਿੱਥੇ ਬਾੜ ਵੀ ਆ ਰਹੀ ਹੈ
ਉਹ ਤੇ ਹੈ, ਬਰਸਾਤਾਂ ਚ ਤੇ ਬੜੀ ਔਖਾ ਹੋ ਜਾਂਦਾ ਐ
ਫੇਰ ਉਹ ਮੀਂਹ ਕਰਕੇ ਫਿਰ ਤੁਹਾਨੂੰ ਪਤਾ ਈ ਔਖਾ ਹੁੰਦਾ, ਸਬਜ਼ੀਆਂ ਦਾ ਵੀ ਰਿਸਕ ਹੁੰਦਾ। ਕਿੱਦਾਂ ਆਪ ਨੂੰ ਆਪਾਂ ਨੂੰ ਹੀ ਨੁਕਸਾਨ ਹੋ ਜਾਂਦਾ, ਉਹਦੇ ਵਿੱਚ।
ਹਾਂਜੀ, ਸਬਜ਼ੀਆਂ ਤੇ ਖ਼ਰਾਬ ਵੀ ਹੋ ਜਾਂਦੀਆਂ ਨੇ ਨਾ ਫੇਰ। ਨਾ ਟਾਈਮ ਸਿਰ ਪਹੁੰਚ ਹੁੰਦੈ
ਹੂੰ, ਜਿੱਦਾਂ ਕਣਕ ਵੀ ਲੇਜੋ ਕਿੱਥੇ-ਕਿੱਥੇ ਰਸਤੇ ਚ ਵੀ ਆ, ਏਦਾਂ ਦੇ ਹੁੰਦੇ ਨੇ, ਰਸਤੇ ਚ ਕੋਈ ਚੋਰੀ-ਮਾਰੀ ਵੀ ਕਰਦਾ, ਉਹਦਾ ਵੀ ਡਰ ਹੁੰਦਾ ਐ, ਕਿੱਥੇ ਖੜਾ ਵੀ ਨੀ ਕਰ ਸਕਦੇ।
ਚ, ਕਈ ਤੇ ਇਲਾਕਿਆਂ ਮੈਂ ਦੇਖੇ ਕਿ ਟਰੱਕ ਚੱਲਣ ਵੀ ਨਹੀਂ ਦਿੰਦੇ, ਦਿਨੇ-ਦਿਨੇ ਨੀ ਚੱਲਦੇ ਸਿਰਫ ਰਾਤੀ-ਰਾ
ਰਾਤੀ ਹਾਂਜੀ। ਫੇ ਉਹ ਰਿਸਕ ਹੌਦਾ, ਕਿਤੇ ਖੜਾਹ ਵੀ ਨੀ ਕਰ ਸਕਦੇ ਨਾ ਰਾਤ ਨੂੰ। ਕੀ ਕੀ ਦਿਨੇ ਚੱਲਦੇ ਨੇ, ਤੋ ਫੇਰ ਜਿੱਦਾਂ ਥੋੜਾ, ਵੀ ਅਗਰ ਓਵਰਲੋਡ ਹੋਵੇ। ਤੋਂ ਪੁਲਿਸ, ਫਾਈਨ ਕਰਦੇ
ਹਾਂਜੀ।
ਹਾਂਜੀ।
ਉਹ ਤੇ ਹੈ, ਦੇਖੋ ਕੋਈ ਵੀ ਕੰਮ ਕਰ ਲੋ ਨਾ ਬੜਾ, ਮਤਲਬ ਐਸਾ ਨੀ ਕਿ ਉਹਦੇ ਚ ਪ੍ਰੋਬਲਮਸ ਨੀ ਆਉਂਦੀਆਂ ਨੇ, ਬਹੁਤ ਦਿੱਕਤਾਂ ਰਹਿੰਦੀਆਂ ਨੇ, ਆਪਣੇ ਆਪਣੇ ਕੰਮਾਂ ਦੀਆਂ। ਤੇ, ਭਾਜੀ ਆਪ ਡਰਾਈਵ ਕਰਕੇ ਲੈ ਕੇ ਜਾਂਦੇ।
ਹਾਂ, ਇੱਕ ਜੋ ਹੈਗਾ ਟਰਾਲਾ ਉਹੋ ਆਪ ਚਲਾਂਦੇ ਨੇ, ਉਹ ਤਾਂ ਚਲੋ ਆਪ ਗੱਡੀ ਹੋਵੇ ਆਪ ਡਰਾਈਵਰ ਹੋਵੇ, ਤਾਂ ਉਹ ਥੋੜਾ ਆਪਣਾ ਸਮਝ ਆਂਦਾ ਪਰ ਦੂਜਿਆਂ ਨੂੰ ਦੂਜਿਆਂ ਨੂੰ ਆਪਾਂ ਰੱਖਾਂਗੇ ਡਰਾਈਵਰ, ਬਾਹਰ ਦਾ।
ਨਹੀਂ, ਉਹਨਾਂ ਨੂੰ ਕਿੱਥੇ ਜਿੰਮੇਦਾਰੀ ਆਉਂਦੀ ਐ ਬਈ।
ਫਿਰ ਉਹ ਕੜੀ-ਕੜੀ ਫੋਨ ਕਰੀ ਜਾਂਦੇ ਨੇ। ਕੀ ਏਦਾਂ ਹੋ ਗਿਆ, ਓਦਾਂ ਹੋ ਗਿਆ।
ਹਜੇ ਇੰਨਾ ਮਤਲਬ ਪੁਲਿਸ ਨੇ ਰੋਕਿਆ ਸੀ ਇੰਨੀ ਫਾਈਨ ਭਰਨੀ ਹੈ ਇੰਨਾ ਉਹ ਕਰਨਾ ਹੈ। ਟੋਲ ਟੈਕਸ ਵੀ ਦੇਖੋ ਤੁਸੀਂ ਉੱਥੇ ਹੀ ਕਿੰਨੀ ਟਾਈਮ ਖੜੀ ਕਰਨੀ ਵੀ ਪੈਂਦੀ ਕਿਉਂਕਿ ਵੇਟ
ਉਹੀ ਤੇ ਉਹ ਆਪਣਾ ਕੰਮ ਦੇਖੋ, ਹੁੰਦਾ ਹੈ ਤੇ ਬੰਦਾ ਸਮਝ ਕੇ ਕਰਦਾ ਹੈ, ਸਾਨੂੰ ਪਤਾ ਹੈ ਕਿ ਸਾਡਾ ਨੁਕਸ ਆਸਾਨ ਨਈ ਹੋਣਾ ਚਾਹੀਦਾ ਬੰਦਾ ਹੱਲ ਲੱਭਦਾ, ਇਹਨਾਂ ਦੇ ਵਰਗਿਆਂ ਨੂੰ, ਕੀ ਹੈ ਬਈ ਡਰਾਈਵਰਾਂ ਨੂੰ, ਖੜੇ ਤੇ ਖੜੇ ਸਾਡਾ ਕੀ ਜਾ ਰਿਹਾ ਠੀਕ ਹੈ, ਮਾਲਿਕ ਨੂੰ ਫੋਨ ਕਰਲੋ ਉਹਨਾਂ ਨੂੰ, ਪਰੇਸ਼ਾਨ ਕਰੋ ਐਸਾ ਉਹੀ ਥੋੜ੍ਹੀ ਗੱਲ ਹੈ ਨਾ, ਦੇਖੋ ਦੂਜੇ ਦੇ ਵੀ ਕੰਮ ਨੂੰ ਆਪਣਾ ਹੀ ਕੰਮ ਸਮਝ ਕੇ ਕਰਨਾ ਚਾਹੀਦਾ, ਤੁਸੀਂ ਪੇਅ ਲੈ ਰਹੇ ਹੋ। ਤੁਸੀਂ ਸੈਲਰੀ ਲੈ ਰਹੇ ਹੋ, ਪੈਸਾ ਲੈ ਰਹੇ ਹੋ ਐਟਲੀਸਟ ਉਹਨੂੰ, ਕੁਛ ਤੇ ਜਿੰਮੇਦਾਰੀ ਸਮਝੋ ਨਾ, ਨਈ ਸਮਝਦੇ ਜਿੰਮੇਵਾਰੀ, ਜਲਦੀ ਨਹੀਂ ਲੈਂਦੇ ਔਰ ਆਪਣੇ ਕੰਮ ਦੀ, ਬੰਦਾ ਆਪਣੇ ਆਪ ਫਿਰ ਵੀ ਕਰ ਲਏ ਲੇਕਿਨ, ਦੂਜੇ ਦੇ ਸਾਰੇ ਛੱਡਣਾ ਅੱਜ- ਕੱਲ੍ਹ ਦੇ ਟਾਈਮ 'ਚ, ਬੜਾ ਮਤਲਬ ਟੇਡੀ ਖੀਰ ਹੈ ਇੱਕ ਤਰੀਕੇ ਦੀ
ਹਾਂਜੀ, ਹੁਣ ਥੋੜਾ ਜਿੜਾ ਮਾੜਾ -ਮੋਟਾ ਕੰਮ ਚੱਲ ਪਿਆ ਸੀ। ਉਹ ਫੇਰ ਚਲੋ ਠੀਕ ਹੈ, ਵਧੀਆ ਹੁਣ ਫੇਰ ਦਿੱਕਤ ਆ ਰਹੀ ਹੈ, ਮੀਂਹ ਕਰਕੇ ਪਹਿਲੇ ਦਿੱਕਤ ਆ ਰਹੀ ਸੀ, ਜਦੋਂ ਵਰਲਡ ਵਾਰ ਦਾ ਨੀ ਲੜਾਈਆਂ ਚੱਲਦੇ ਸੀ, ਬਾਹਰ ਉਹਦੇ ਕਰ ਟਾਂਸਪੋਰਟ ਦਾ ਕੰਮ, ਥੋੜਾ ਮਤਲਬ ਰੁਕ ਗਿਆ ਸੀ, ਨਾ ਮਤਲਬ ਰੁਕ ਤਾਂ ਨੀ ਸੀ ਹੋ ਗਿਆ ਸੀ।
ਫਿਊ ਪੈਟਰੋਲ ਵਗੈਰਾ, ਵੀ ਤਾਂ ਮਹਿੰਗਾ ਹੋ ਗਿਆ ਸੀ ਨਾ ਫਿਰ ਉਹ ਵੀ ਸੀਗਾ।
ਨਈ ਮਹਿੰਗਾ ਤਾਂ ਨਹੀਂ ਹੈ ਦਿੱਕਤ, ਆ ਰਹੀ ਸੀ ਨਾ ਕਿ ਨਹੀਂ, ਮਿਲੂਗਾ ਕਿਤਨੀ ਅਫਵਾਹ ਫੈਲ ਰਹੀ ਜਾਂ
ਹਮ -ਹਮ ਨਹੀਂ ਜ਼ਿਆਦਾ ਦੇ ਰਹੇ ਹਾਂਜੀ, ਹਾਂਜੀ, ਹਾਂਜੀ।
ਉਹਦੇ ਕਰਕੇ ਵੀ, ਫਿਰ ਲੋਕ ਮਤਲਬ ਡਰ, ਡਰ ਕੇ ਉਹ ਮਤਲਬ ਮਾਲ ਨੀ ਪਰਦੇਸੀ ਗੱਡੀ ਚ
ਅੱਛਾ।
ਗੱਡੀ ਚ ਮਤਲਬ, ਜਿੱਦਾਂ ਭਰਾ ਵੱਡਾ ਸੀਂ। ਇੱਕ ਪ੍ਰਾਈਵੇਟ ਚਲਾਈਏ ਬਾਕੀ ਅ ਸਰ ਗਾੜੀ ਲਾਈਏ ਸਰ ਆਪਣਾ ਫਾਇਦਾ ਕਰਦੇ ਨੇ, ਟਰਾਂਸਪੋਰਟ ਦਾ ਉਹ ਜਿੱਥੇ ਮਰਜ਼ੀ, ਮਤਲਬ ਮਰਜ਼ੀ ਜਿੱਦਾਂ ਪੈਟਰੋਲ ਭਰਨਾ, ਉਹ ਭਰ ਕੇ ਦੇਿੰਦੇ ਨੇ, ਪਰ ਜੋ, ਆਪਣੀ ਪ੍ਰਾਈਵੇਟ ਹੈਗੀ ਏ, ਉਹਦੇ ਵਿੱਚ ਦਿੱਕਤ ਆਉਂਦੀ ਹੈ ਨਾ ਫਿਰ ਆਪਾਂ ਨੂੰ ਪੈਟਰੋਲ ਛਤੀ ਤੀ ਮਿਲਦਾ ਨਈ, ਡੀਜ਼ਲ ਮਿਲਦਾ ਨੀ,
ਉਹੀ ਐਹੀ ਤੇ, ਸਾਰੇ ਖੇਡ ਹੈਗੇ ਲੇਕਿਨ, ਸਰਕਾਰ ਪੈਸਾ ਘੱਟ ਦਿੰਦੀ ਹੋਏਗੀ ਫਿਰ ਆਪਣੀ ਚੀਜ਼ ਤੇ, ਥੋੜਾ ਜ਼ਿਆਦਾ ਵਧ ਜਾਂਦਾ।
ਦਿੰਦੇ ਮਤਲਬ, ਗੱਡੀ ਕਦੇ- ਕਦੇ ਮਤਲਬ ਜਿੱਦਾਂ ਹੁਣ ਪੈਟਰੋਲ ਤੋਂ ਸਾਰਿਆਂ ਨੂੰ, ਲੋੜ ਪੈਂਦੀ ਹੈ ਪ੍ਰਾਈਵੇਟਾਂ ਨੂੰ ਵੀ ਨਾਲੇ ਸਰਕਾਰੀ ਮਤਲਬ ਹਨਾ। ਟਰਾਂਸਪੋਰਟ ਨੂੰ ਤਾਂ ਫਿਰ ਉਹ ਤੋਂ ਦੇਖੋ, ਫਿਰ ਜਿੱਦਾਂ ਹੁਣ ਅਜ ਟਰਾਂਸਪੋਰਟ, ਸਰਕਾਰੀ ਵਾਲਿਆਂ ਨੂੰ ਮਿਲਿਆ, ਕੱਲ ਨੂੰ ਫਿਰ ਪ੍ਰਾਈਵੇਟ ਨੂੰ ਫੇਿਰ ਉਹ ਕੰਮ ਨਾਲ, ਥੋੜ੍ਹਾ ਟਾਈਮ ਰੁਕ ਜਾਂਦਾ ਵਿੱਚ ਵਿਚਾਲੇ ਦੋ -ਚਾਰ ਦਿਨ ਦਾ ਕੰਮ ਰੁਕ ਜਾਂਦਾ ਹੁਣ, ਦੇਖੋ ਪੂਰੇ ਮਤਲਬ ਜਿੱਦਾਂ ਹੁਣ ਪੰਜਾਬ ਤੋਂ ਆਪਾਂ ਮਹਾਰਾਸ਼ਟਰ ਆਉਣਾ ਦੋ ਦਿਨ- ਤਿੰਨ ਦਿਨ ਤਾਂ ਲੱਗ
ਤਿੰਨ ਦਿਨ, ਆਰਾਮ ਨਾਲ ਹਾਂਜੀ ਬਿਲਕੁਲ ਜੀ।
ਤਾਂ ਫੇਰ ਉਹ, ਕਮ ਖੜ ਜਾਂਦਾ ਨਾ, ਜਦੋਂ ਅਗਰ ਅੱਜ ਪੈਟਰੋਲ ਨੀ ਭਰਿਆ ਉਹ ਕੰਮ ਉੱਥੇ ਹੀ, ਖੜੇ ਰਹਿ ਜਾਂਦਾ ਫਿਰ ਉਹ ਆਪਾਂ ਨੂੰ, ਦੂਜੇ ਦਿਨ ਨਿਕਲਣਾ ਪੈਂਦਾ
ਅੱਛਾ, ਦੇਖਣ ਨੂੰ ਨਾ ਦੂਜਿਆਂ ਦੇ ਕੰਮ, ਬੜੇ ਸੌਖੇ ਲੱਗਦੇ ਨੇ, ਅਹ ਬੰਦਾ ਸੋਚਦਾ ਹੋਏਗਾ ਕਿ, ਨਹੀਂ ਇਹਨਾਂ ਦੇ ਕੋਲ ਤੇ ਆਪਣੀ ਗੱਡੀਆਂ ਨੇ, ਬਈ ਵਧੀਆ, ਇਹਨਾਂ ਦਾ ਚੱਲਦਾ ਹੋਏਗਾ ਸਰੜ ਜਾਂਦਾ ਹੋਏਗਾ, ਲੇਕਿਨ ਜੋ ਕਰ ਕਰਦਾ ਹੈ ਨਾ ਉਹਨੂੰ ਹੀ ਪਤਾ ਹੁੰਦਾ ਕਿ ਕਿੱਥੋਂ ਕਿੱਥੋ ਉਥੋਂ ਪ੍ਰੋਬਲਮ ਨੂੰ ਫੇਸ ਕਰਕੇ ਚੱਲ ਕੇ ਦਿੱਕਤਾਂ ਤੇ ਅੱਗੇ ਵੱਧਦਾ ਬੰਦਾ
ਸਹੀ ਗੱਲ ਹੈ ਏਦਾਂ ਨੀ ਹੈ ਕਿ ਚਲੋ ਗੱਡੀਆਂ ਹੈਗੀਆਂ ਆਪਣੀ ਵਧੀਆ ਹਨਾ ਸਭ ਵਧੀਆ। ਕਮਾਦੇ ਰਹਿ ਗਏ ਕਰਦੇ ਏ ਟਰਾਂਸਪੋਰਟ ਚ ਵੀ ਬੜੀ ਦਿੱਕਤ ਆਉਂਦੀ ਹੈ ਕਦੇ ਵਧੀਆ ਵੀ ਹੋ ਜਾਂਦਾ ਹੈ। ਕਦੇ ਮਤਲਬ ਅਹ ਕਮਾਈ ਵੀ ਹੋ ਜਾਂਦੀ ਕਦੇ ਘੱਟ
ਉਹੀਈ ਮੈਂ ਉਹੀ ਤੇ ਕਹਿ ਰਹੀ ਹਾਂ ਨਾ ਦੇਖੋ ਕੰਮ ਕਿਹੜਾ ਵੀ ਚਾਹੇ ਛੋਟਾ ਛੋਟਾ ਹੋਏ ਵੱਡਾ ਹੋਏ ਇਹ ਨਹੀਂ ਹੁੰਦਾ ਕਿ ਸਭ ਚ ਫਾਇਦਾ ਹੀ ਹੋਵੇ ਔਰ ਇਹ ਵੀ ਨਹੀਂ ਹੁੰਦਾ ਕਿ ਸਭ ਚ ਨੁਕਸਾਨ ਹੀ ਹੋਵੇ ਲੇਕਿਨ ਦੇਖ ਦੇਖੋ ਮਿਹਨਤ ਕਰੋਗੇ ਤੇ ਜਿਹੜੀ ਵੀ ਜਿਹੜਾ ਵੀ ਕੰਮ ਕਰੋ ਉਹਦੇ ਚ ਫਾਇਦਾ ਹੈ। ਉਹ ਨਹੀਂ ਮਿਹਨਤ ਹੋਏਗੀ ਜਾਂ ਨਹੀਂ ਲੇਬਰ ਚੰਗੀ ਸਾਨੂੰ ਮਿਲੇਗੀ ਤੇ ਉਹਦੇ ਚ ਨੁਕਸਾਨ ਵੀ ਹੋਏਗਾ। ਲੇਕਿਨ ਅੱਜ ਕੱਲ੍ਹ ਦਾ ਟਾਈਮ ਹੈ ਲੋਕੀ ਕਹਿੰਦੇ ਨੇ ਆਪਣੇ ਕੰਮ ਨੂੰ ਕਹਿੰਦੇ ਨੇ ਨਹੀਂ ਜੀ ਇਹਦੇ ਚ ਤੇ ਕੁਛ ਨੀ ਬਚਦਾ ਤੇ ਦੂਜੇ ਦੇ ਕੰਮ ਨੂੰ ਕਹੇਗੇ ਅਰੇ ਵਾਹ ਇਹਨਾਂ ਦੇ ਤੇ ਟਰਾਲੇ ਚੱਲਦੇ ਨੇ ਇਹਨਾਂ ਦੇ ਤੇ ਟਰੱਕ ਚੱਲਦੇ ਨੇ ਬਈ ਇਹਨਾਂ ਦੇ ਤੇ ਵਾਰੇ ਨਾਰੇ ਹੈਗੇ ਆ ਤੇ ਇਹ ਚੀਜ਼ਾਂ ਗ਼ਲਤ ਨੇ ਬਾਈ।
ਸਹੀ ਗੱਲ ਹੈ ਹੁਣ ਜਿਦਾਂ ਦੀ ਗੱਡੀਆਂ ਚੱਲਦੀਆਂ ਉਹਨਾ ਨੂੰ ਪਤਾ ਏਦਾਂ ਨੀ ਕਿ ਚਲੋ ਦੂਜੇ ਨੂੰ ਉਹਦੇ ਦਾ ਵੀ ਦਿੱਕਤ ਆਉਂਦੀ ਹੈ ਟਾਇਰ ਕਦੇ ਘਸ ਵੀ ਜਾਂਦੇ ਨੇ ਹਨਾ।
ਮੇਨਟਨੈਂਸ ਤੇ ਚਾਹੀਦੀ ਹੁੰਦੀ ਬਈ ਜਿੰਨੀ ਵੱਡੀ ਗੱਡੀ ਓਨਾ ਜਿਆਦਾ ਮਹਿੰਗਾ ਉਹਦਾਂ ਮੇਨਟਨੈਂਸ
ਹਾਂਜੀ ਫਿਰ ਨਾਲੇ ਦੇਖੋ ਰਿਸਕ ਪਹਿਲੇ ਡਰਾਈਵਰ ਦਾ ਰਿਸਕ ਵਿਚਾਰਾ ਕਿੰਨਾ ਦਿਨ ਰਾਤ ਗ ਗੱਡੀ ਚਲਾਉਂਦਾ ਹੈ ਹਨਾ।
ਹਾਂ ਜੇ ਸੜਕ ਤੇ ਕੁਛ ਹੋ ਜਾਏ ਰੱਬ ਨਾ ਕਰੇ ਤੇ ਫਿਰ ਆਪਣੇ ਸਿਰ ਸਿਆਪਾ ਬਈ ਮੁਸੀਬਤ ਹੀ ਹੈ ਇੱਕ ਤਰੀਕੇ ਦੀ।
ਹੂੰ। ਸਹੀ ਗੱਲ ਹੈ ਡਰਾਈਵਰ ਦਾ ਕੰਮ ਜੋ ਹੈਗਾ ਉਹ ਆਸਾਨ ਨਹੀਂ ਹੁੰਦਾ ਬੜਾ ਰਿਸਕ ਲੋਕ ਤਾਂ ਕਹਿੰਦੇ ਨੇ ਬੈਠੇ ਬੈਠੇ ਚਲਾਉਂਦੇ ਨੇ ਡਰਾਈਵਰ ਨੂੰ ਕੰਮ ਕੀ ਹੈ।
ਨਹੀਂ ਨਹੀਂ ਦਿਨ ਰਾਤ ਚਲਾ ਇੰਨੀ ਵੱਡੀ ਗੱਡੀ ਨੂੰ ਉਹ ਪੂਰਾ ਬਈ ਲੋਡਿਡ ਹੁੰਦੀ ਹੈ ਗੱਡੀਆਂ। ਉਹਨਾਂ ਨੂੰ ਬੈਲੇੈਂਸ ਕਰਨਾ ਬਈ ਐਕਸੀਡੈਂਟਾਂ ਹੋ ਜਾਏ ਵੈਸੇ ਟਰੱਕਾਂ ਵਾਲੇ ਬਦਨਾਮ ਹੈਗੇ ਨੇ ਕਿ ਮਾਰ ਕੇ ਸਾਈਡ ਮਾਰ ਕੇ ਚਲੇ ਜਾਂਦੇ ਨੇ। ਦੇਖਦੇ ਨੀ ਨੇ ਸਭ ਤੋਂ ਵੈਸੇ ਬਦਨਾਮ ਹੈਗੇ ਨੇ ਪਬਲਿਕ ਜੇ ਕੁਛ ਹੋ ਜਾਏ ਕੁਦਰਤ ਨਾ ਖਾਸਤਾ ਤੇ ਪਬਲਿਕ ਚੁੱਕ ਕੇ ਮਾਰਨ ਲੱਗ ਪਏ ਕਹੋ।
ਹਾਂਜੀ ਇਹ ਨੀ ਦੇਖਗੀ ਵਿਚਾਰਾ ਭਾਰ ਚੱਕ ਕੇ ਮਤਲਬ ਜਿੱਦਾਂ ਖੁੱਦ ਚੱਕਦਾ ਨੀ ਪਰ ਉਹ ਇੱਕ ਭਾਰ ਚੱਕਣਾ ਹੀ ਹੁੰਦਾ ਏ ਜਦੋਂ ਗੱਡੀ ਚਲਾਉਂਦਾ।
ਮੰਨੀ ਨੀ ਜਾਂਦੀ ਵੱਡੀ ਗ ਗੱਡੀ ਦੀ ਉਹ ਸਭ ਨੂੰ ਇੱਕ ਟ੍ਰੈਫਿਕ ਜਿਹੜੇ ਰੂਲਸ ਹੈਗੇ ਨੇ ਕਿਹਾ ਵੀ ਜਾਂਦਾ ਹੈ। ਕਿ ਤੁਸੀਂ ਵੱਡੀ ਗੱਡੀ ਨਾਲ ਥੋੜ੍ਹਾ ਜਿਹਾ ਡਿਸਟੈਂਸ ਬਣਾ ਕੇ ਤੁਰੋ। ਕਿ ਬਈ ਵੱਡੀ ਗੱਡੀ ਦਾ ਬੈਲੇੈਂਸ ਕਦੇ ਵੀ ਉਹ ਡਿਕਸ ਐ ਲੇਕਿਨ ਬ ਬਈ ਬੰਦਾ ਆਪਣੀ ਗ਼ਲਤੀ ਕਿੱਥੇ ਮੰਨਦਾ ਉੱਥੇ ਕਹਿੰਦੇ ਨਹੀਂ ਜੀ ਇਹ ਡਰਾਈਵਰ ਹੈਗਾ ਹੈ ਉਹ ਸ਼ਰਾਬ ਪੀ ਕੇ ਚਲਾ ਰਿਹਾ ਉਹਨਾ ਮਤਲਬ ਇੱਕ ਜੋ ਧਾਰਨਾ ਲੋਕਾਂ ਦੀ ਬਣੀ ਹੋਈ ਹੈ ਸ਼ਰਾਬ ਪੀ ਕੇ ਚਲਾ ਰਿਹਾ ਇਹਨੇ ਤਾਂਈ ਉਹ ਟੱਕਰ ਮਾਰਤੀ।
ਕੀਤਾ ਰਹੇਗਾ ਉਹ ਇੱਕ ਵਾਰੀ ਕਿ ਨਹੀਂ ਕੀਤਾ ਰਹੇਗਾ ਹਨਾ ਉਹ ਪਰ ਸਾਰਿਆਂ ਦਾ ਵਿੱਚ ਨਾਮ ਖ਼ਰਾਬ ਹੋ ਜਾਂਦਾ ਆਹ ਵੀ ਮਤਲਬ ਜਿੰਨੇ ਕਿ ਟਰੱਕ ਡਰਾਈਵਰ ਹੈਗੇ ਸਾਰੇ ਨਸ਼ਾ ਕਰਦੇ ਨੇ ਏਦਾਂ ਕਹਿੰਦੇ ਨੇ।
ਉਹੀ ਹੀ ਉਹੀ। ਨਹੀਂ ਦੇਖੋ ਪੰਜੋ ਉਂਗਲੀਆਂ ਥੋੜ੍ਹੀ ਬਰਾਬਰ ਹੋ ਜਾਂਦੀਆਂ ਨੇ।
ਹਾਂਜੀ ਸਹੀ ਗੱਲ ਹੈ।
ਭਾਜੀ ਨੂੰ ਬੋਲੋ ਨਾ ਕਿ ਸਾਈਡ ਵਿੱਚ ਆਪਣਾ ਕੋਈ ਹੋਰ ਵੀ ਕੰਮ ਆਪਣਾ ਜਿਹੜਾ ਹੈ ਪਾਂਦੇ ਰਹਿਣ, ਚਲੋ ਟਰਾਂਸਪੋਰਟ ਦਾ ਵਧੀਆ ਐ। ਆਪਣੇ-ਆਪਣੇ ਕੰਮਾਂ ਦੀ ਜਾਣਕਾਰੀ ਸਾਰਿਆਂ ਨੂੰ ਹੁੰਦੀ ਐ ਲੇਕਿਨ, ਦੇਖੋ ਦਿੱਕਤ ਤੇ ਹੈ ਹੁੰਦੀ ਆ। ਹੁਣ ਸਰਕਾਰੀ ਏ, ਸਰਕਾਰੀ ਵੀ ਟੈਂਡਰ ਅਗਰ ਭਰਦੇ ਹੁੰਨੇ, ਤੇ ਉਹਦੇ 'ਚ ਵੀ ਆਪਨੇ ਰੇਟ ਦੇ ਹਿਸਾਬ ਨਾਲ ਥੋੜ੍ਹੀ ਉਹ ਤੇ ਜਿੰਨਾ ਕੱਟ ਭਰੋਗੇ, ਓਨਾ ਤੁਸੀਂ ਔਡਰ ਚੱਕਲੋ ਗੇ। ਫੇਰ ਉਹਦੇ ਚੋਂ ਚਾਰ ਪੈਸੇ ਬਚਣੇ ਚਾਈਦੇ, ਥੋੜ੍ਹਾ ਆਪਣਾ ਕੰਮ ਹੁੰਦਾ ਏ ਤੇ ਉਹਦੇ 'ਚ ਚਾਰ ਪੈਸੇ ਬਚ ਵੀ ਜਾਂਦੇ ਐ। ਬਟ ਉਹਦੇ 'ਚ ਹੋਰ ਦੂਜੀਆਂ ਦਿੱਕਤਾਂ ਰਹਿੰਦੀਆਂ ਨੇ ਬਈ, ਜੋ ਤੁਸੀਂ ਦੱਸਿਆ ਈ ਏ। ਕਿ ਸਬਜ਼ੀ ਕਦੇ ਖ਼ਰਾਬ ਹੋ ਗਈ, ਮੰਨ ਲਓ ਔਡਰ ਮਿਲਿਆ, ਨ‌ਈਂ ਮਿਲਿਆ। ਜੇ ਮਿਲ ਵੀ ਗਿਆ ਤੇ ਪਹੁੰਚਿਆ ਕਿ ਨ‌ਈਂ ਪਹੁੰਚਿਆ ਡਿਪੈਂਡ ਕਰਦਾ ਏ ਨਾ। ਤੇ ਨ‌ਈਂ- ਨ‌ਈਂ ਔਖਾ ਤਾਂ ਦੇਖੋ ਹੈ ਈ ਐ, ਨਾਲੇ ਬਰਸਾਤਾਂ 'ਚ ਤੇ ਵੈਸੇ ਤਾਂ ਸਾਰੇ ਕੰਮਾਂ ਕਾਰਾਂ ਦਾ ਠੱਪ ਹੋ ਜਾਂਦਾ ਐ। ਬਟ ਜਿਹੜੇ ਸੜਕ ਤੇ ਚਲਦੇ ਨੇ ਉਹਨਾਂ ਵਾਸਤੇ ਤੇ ਬਹੁਤ ਈ ਔਖਾ ਐ ਬਈ।
ਹਾਂਜੀ, ਹੁਣ ਤੁਸੀਂ ਦੇ ਲਾ ਲਓ ਬੋਂਬੇ ਪਾਸੇ ਦੇਖੋ ਹੁਣ ਕਿੰਨਾ ਮੀਂ ਪ ਚੱਲਦਾ ਪਿਆ। ਉੱਥੇ ਪਾਣੀ, ਅਗਰ ਉੱਧਰਲਾ ਕਦੇ ਔਡਰ ਆ ਗਿਆ ਮਤਲਬ ਟਰਾਂਸਪੋਟ ਦਾ ਉੱਥੇ ਮਲਬ ਟ੍ਰ‌ਾਂਸ ਜਾਣਾ ਹੋਵੇ ਤੇ ਉੱਥੇ ਤਾਂ ਬੜੀ ਦਿੱਕਤ ਉੱਥੇ ਪਹਿਲੇ ਇੱਕ ਤਾਂ ਟ੍ਰ‌ਾਫਿਕ ਇੰਨਾ
ਬਿਲਕੁਲ, ਨ‌ਈਂ ਔਖਾ ਤੇ ਖੈਰ ਹੈ ਬਈ। ਉਹਨਾਂ ਨੂੰ ਕ‌ਓ ਸਾਈਡ 'ਚ ਆਪਣਾ ਕੋਈ ਨਾ ਕੋਈ ਛੋਟਾ-ਮੋਟਾ ਕੰਮ ਜੋ ਕਿ ਬਰਸਾਤਾਂ ਤੇ ਚਲੇ। ਤੇ ਕਰਦੇ ਰਹਿਣ। ਚੰਗਾ ਫਿਰ 'ਦੀ ਮੈਂ ਔਫਿਸ ਵਾਸਤੇ ਰੈਡੀ ਹੋਵਾਂ।
ਠੀਕ ਐ ਦੀਦੀ, ਚੰਗਾ ਕੋਈ ਨੀ ਆਪਾਂ ਕਰਦੇ ਆ ਗੱਲ, ਠੀਕ ਹਾਂਜੀ।